ਸ ਸ਼੍ਰੀ, ਹੋਰ ਕੀ ਕਰਦੇ ਪੇ ਓ?
ਬਸ ਫ਼ਰੀ ਹੈਗੀ ਸੀ, ਤੁਸੀਂ ਸੁਣਾਓ।
ਹੁਣ ਬਸ ਬੈਠੀ ਦੀ ਆ ਮੈਂ, ਮੈਂ ਕਿਹਾ ਚਲੋ ਯਾਦ ਕਰਦੀ ਪਈ ਸੀ, ਮੈਂ ਕਿਹਾ ਕਰਨੀ ਆ ਗੱਲ ਅੱਜਕੱਲ, ਤੁਹਾਡਾ ਫੋਨ ਆ ਈ ਗਿਆ।
ਅੱਛਾ, ਮੈਂ ਵੀ ਤੁਹਾਨੂੰ ਮਿੱਸ ਈ ਕਰ ਰਹੀ ਸੀ, ਮੈਂ ਕਿਹਾ ਪਤਾ ਨੀ ਕੀ ਗੱਲ ਏ ਬੜੇ ਦਿਨ ਹੋ ਗਏ, ਗੱਲ ਈ ਨੀ ਕੀਤੀ, ਕਿੱਥੇ ਘੁੰਮਨ ਗਏ ਦੀ ਸੀ।
ਨਹੀਂ-ਨਹੀਂ, ਬਸ ਥੋੜ੍ਹਾ ਬੀਜੀ ਸੀ, ਹਾਂਜੀ। ਹਾਂਜੀ-ਹਾਂਜੀ, ਹੋਰ ਦੱਸੋ।
ਬਸ ਵਧੀਆਂ।
ਅੱਛਾ, ਹੋਰ ਘਰ ਪਰਿਵਾਰ ਸਭ ਠੀਕ ਏ।
ਹਾਂਜੀ ਸਭ ਵਧੀਆ, ਅੱਜ ਮੇਰੇ ਕੁੱਛ ਆਏ ਹੋਏ ਸੀ ਗੈਸਟ ਵਗੈਰਾ
ਅੱਛਾ। ਅੱਛਾ- ਅੱਛਾ ਹੋਰ
ਹੋਰ ਬਸ ਤੁਸੀਂ ਸੁਣਾਓ ਕੀ ਬਨਾਇਆ ਅੱਜ ਤੁਸੀਂ ਲੰਚ ਈਚ
ਅੱਜ ਨਾ ਗੈਸਟ ਆਏ ਦੇ ਸੀ ਘਰ 'ਤੇ ਮੈਂ ਚਲ ਮੈਂ ਕਿਆ ਚਲੋ ਰਾ ਮਾਅ ਰਾਜਮਾਂ ਧੱਰ ਲੇਨੀਂ ਆ। ਫਿਰ ਓ ਮਾਅ ਰਾਜਮਾ ਧਰੇ ਦੇ ਸੀ, ਹਾਂਜੀ
ਹਾਂਜੀ ਚਲੋ ਵਧੀਆ ਏਂ ਤੇ ਬੋਤ ਅੱਛੀ ਗੱਲ ਐ, ਅੱਜ ਮੈਂ ਵੀ ਰਾ ਮਾਅ ਰਾਜਮਾਂ ਨਾਲ ਚਾਵਲ ਮੈਂ ਵੀ ਬਣਾਏ, ਮੇਰੇ ਵੀ ਗੈਸਟ ਆਏ ਹੋਏ ਨੇ
ਹਾਂ ਮੈਂ ਵੀ ਨਾਲ ਚਾਵਲ ਬਨਾਏ ਨੇ, ਵੇਖਨੀ ਆ ਹੁਣ ਪਨੀਰ ਬਨਾਨੀ। ਓ ਬੱਚੇ ਐਡਾ ਰੋਲਾ ਪਾਦੇ ਤੈਨੂੰ ਸ਼ੋਰ ਆਂਦਾ ਹੋਣਾਂ ਦਾ ਕੁੱਛ ਥੋੜਾਂ -ਥੋੜਾਂ, ਹਾਂ। ਬਸ ਓ ਬੱਚੇ ਸਾਰੇ ਕੱਠੇ ਹੋਏ ਤੇ ਮੇਰੇ ਵੀ ਬੱਚੇ ਔ, ਓ ਦੀਦੀ ਦੇ ਵੀ ਬੱਚੇ ਨਾਲ ਭਾਬੀ ਆਈ ਉਹਨਾਂ ਦੇ ਵੀ ਬੱਚੇ ਕੱਠੇ ਹੋਏ ਦੇ ਨੇ ਸਾਰੇ
ਹਾਂ ਬਸ ਬੱਚੇ ਇਕੱਠੇ ਹੋ ਜਾਂਣ ਨਾ ਫੇਰ ਬੜਾ ਸ਼ੋਰ ਮਚਾਂਦੇ ਨੇ।
ਹਾਂਜੀ- ਹਾਂਜੀ ਬਸ, ਚਲੋਂ ਕਦੀ-ਕਦੀ ਰੌਣਕਾਂ ਲੱਗਦੀਆਂ ਨੇ ਨਈ।
ਹਾਂਜੀ ਮੈਂ ਤਾਹਨੂੰ ਕਹਿ ਰੀ ਸੀ ਬਈ ਕੋਈ ਪਾਰਲਰ ਆਲੀ ਹੈ ਤੇ ਦੱਸੋ।
ਹਾਂ ਪਾਰਲਰ ਆਲੀ ਹੈ ਵੇ ਇੱਕ ਮੇਰੇ ਨੋਨ ਇਚ ਜਿਹੜੀ ਮੇਰੀ ਔਨਲਾਈਨ ਫਰੈਂਡ ਇੱਕ ਸਾਡੇ ਗਲੀ ਏ ਇਚ ਵੀ ਰਹਿੰਦੇ ਓ ਵੀ ਬੋਤ ਅੱਛਾ ਮੇਕਅਪ ਕਰਦੇ, ਮਤਲਬ ਉਹਨੇ ਕਾਫੀ ਪ੍ਰੋਫੈਸ਼ਨਲ ਬਹੁ ਕੀਤਾ ਦਾ ਉਹਨੇ ਸਿੱਖਿਆ ਦਾ ਮਤਲਬ ਡੈਲੀ ਤੋਂ ਸਿੱਖ ਆਈ, ਉਹਦੇ ਕੋਲ ਆਪਣੇ ਸਰਟੀਫੀਕੇਟਸ ਵਗੈਰਾ ਵੀ ਨੇ ਕਾ ਓਨੇ ਪ੍ਰਾਈਜਜ ਵੀ ਜਿਤੇ ਦੇ ਇਹੀ ਮੇਕਅਪ ਦੇ ਉਹਦੇ ਤੋਂ
ਅੱਛਾ ਚਲੋ ਤੁਸੀਂ ਇੱਕ ਵਾਰੀ ਮੇਰੀ ਗੱਲ ਕਰਾਂ ਦੇਨਾਂ, ਮੈਂ ਆਪਣੇ ਵਾਲਾਂ ਦਾ ਕਰਵਾਨਾ ਸੀ ਥੋੜ੍ਹਾ ਕਲਰ ਵਗੈਰਾ ਕਰਾਨੇ ਸੀ ਵਾਲਾਂ ਨੂੰ
ਅੱਛਾ ਨਈ ਮੈਂ ਕਰਾ ਦਾਂਗੀ ਬਾਕੀ ਬੋਤ ਅੱਛੀ ਏ ਉਹਨੇ ਮਤਲਬ ਕਾਫੀ ਫੀ ਅੱਛਾ ਵਰਕ ਕੀਤਾ ਦਾ ਤੇ ਜਿਵੇਂ ਸਾਡੇ ਪਿੱਛੇ ਵਿਆਹ ਸੀ ਨਾ ਤੇ ਸਾਡੇ ਜਿੰਨੇ ਵੀ ਸਾਰੇ ਉਹਦੇ ਕੋਲ ਈ ਗਏ ਸੀ, ਹੈ ਮਤਲਬ ਕੁੜੀ ਸੀ ਛੋਟੀ ਜੀ ਪਰ ਮਤਲਬ ਬੋਤ ਟੈਲੈਂਟੀਡ ਹੈਗੀ ਏ, ਐਵੇਂ ਬਾਲਾਂ ਵਗੈਰਾ ਮਤਲਬ ਮਤਲਬ ਆਈਂ ਲੈਛਿਸ ਵਗ਼ੈਰਾ ਵੀ ਲਗਾਂਦੀ ਏਂ, ਮਤਲਬ ਨਕਲ਼ੀ ਹੁੰਦੀਂ ਨਾ ਨਗਜ
ਹੂੰ -ਹੂੰ ਹਾਂਜੀ ਓ ਤੇ ਚੱਲ ਆਮ ਬੰਦਾਂ ਲਾ ਲੈਂਦਾ ਵੈਸੇ ਬਸ ਵਾਲਾਂ ਦਾ ਥੋੜਾ ਡਰ ਲੱਗਦਾ ਨਾ, ਵਾਲ ਥੋੜਾ ਰਿਕਸੀ ਹੋ ਜਾਂਦੇ ਇਸ ਲਈ ਮੈਂ ਕਿਆ ਕੋਈ ਅੱਛਾ ਜਾ ਕਲਰ ਕਰੇ।
ਨਈ ਮਤਲਬ ਮੈਂ ਆਈ ਲੈਛਿਜ਼ ਓ ਹੁੰਦੇ ਨੀ ਕੈਰੀ ਨਕਲੀ ਲਗਾਨੇ ਇੱਕ ਹੁੰਦੇ ਨਾ ਪੂਰਾ ਜਿਵੇਂ ਅਸੀਂ ਹੁੰਦੇ ਨਾ, ਹਾਂਜੀ- ਹਾਂਜੀ ਓ ਸਭ ਵੀ ਕਰ ਦਿੰਦੀ ਏ ਹੇਯਰ ਟਾਂ
ਟਾ।
ਅਵਾਲ ਵੀ ਲਗਾ ਦਿੰਦੀ ਪਰਮਾਨੈਂਟ ਜਿਵੇ ਵਾਲ ਉਹਦੇ ਚ ਲੱਗ ਜਾਂਦੇ ਨੇ ਨਾ
ਹਾਂਜੀ।
ਹਾਂਜੀ, ਬਾਕੀ ਬੋਤ ਅੱਛਾ ਸਕਿੰਨ ਟ੍ਰੀਟਮੈਂਟ ਵੀ ਕਰਦੀ ਏ
ਅੱਛਾ-ਅੱਛਾ।
ਹਾਂਜੀ ਬਸ ਹੁਨ ਚੱਲੀ ਆ ਮੈਂ ਮੈਂ ਚਲੋ ਫੁਲਕੇ ਬਨਾ ਦਵਾਂ। ਰੋਟੀ ਮੰਗਦੇ ਹੋਨੇਨ।
ਹਾਂ ਪੋਖ ਦਾ ਟਾਈਮ ਏਨਾ ਪੋਖ ਲੱਗੀ ਹੋਨੀ ਏ
ਨਾਲੇ ਦੇਖੋ ਟਾਈਮ ਕੁਛ ਹੋ ਗੇਆ ਨਾ ਦੁਪੈਰ ਦਾ ਟਾਈਮ ਹੋ ਗਿਆ ਇਸ ਟਾਈਮ ਮੰਗਦੇ ਨੇ ਰਾਜਾ ਆਪਣੇ-ਆਪਣੇ ਕਾਮ ਹਾਂਜੀ ਹੋਰ
ਬਸ ਤੁਸੀਂ ਸੁਣਾਓ, ਤੁਸੀਂ ਕਦੋਂ ਚੱਕਰ ਲਾਨੈ ਤੁਸੀਂ ਆ ਜੋ ਹੂੰਨ।
ਬਾਸ ਕੋਈ ਨੀ ਮੈਂ ਆ ਜਾਨੀਂ ਆਂ ਤੁਸੀਂ ਆਓ ਕਿੰਨੀ ਵਾਰੀ ਆਏਓ ਤੁਸੀਂ ਮੈਨੂ ਦੱਸਨਾ ਜਰਾ ਮੈਨੂੰ।
ਮੈਂ ਉਸੀ ਦਿਨ ਤੇ ਹਜੇ ਚੱਕਰ ਲਾ ਕੇ ਗਈ ਆਂ ਮੈਂ ਸ਼ਾਮ
ਹਾਏ! ਕਿੰਨੀ ਦੇਰ ਬੈਠੇ ਓ ਦੀ ਓ ਦਸ ਮਿੰਟ ਤੁਸੀਂ ਬੈਠੇ ਓ ਮੇਰੇ ਕੋਲ, ਇਨੇ'ਚ ਮੈਂ ਸਮਾਨ ਲੈਨ ਗਈ ਆਂ ਆਈਂ ਆਂ ਇੱਨੇ 'ਚ ਟਾਈਮ ਖਤਮ ਹੋ ਗਿਆ। ਤੇ ਬੈਠੇ ਨੀ ਅਸੀਂ ਤਾਂ ਆਪਸ ਵਿੱਚ ਇੱਕ ਦੂਜੇ ਕੋਲ ਟਾਈਮ ਈ ਨੀ ਸਪੈਂਡ ਕੀਤਾ।
ਕੋਈ ਨੀ ਹੁਣ ਅੱਜ-ਕੱਲ ਆਵਾਂਗੀ ਫੇਰ ਪੂਰਾ ਦਿਨ ਤੁਆਡੇ ਕੋਲ ਬਿਤਾ ਕੇ
ਹਾਂ ਹੁਣ ਜ਼ਰੂਰ, ਆਣਾ ਐਵੇਂ ਨਾ ਕਰੋ ਨਾ ਰੈਹਣ ਆਓ। ਚਲ, ਖੇਚਲ ਕਾਦੀ ਐਵੇ ਦੀ ਗੱਲ ਨਾ ਕਰੋ ਤੁਸੀਂ।
ਅੱਛਾ।
ਮਕਾਨ ਛੋਟੈ ਦਿਲ ਤਾਂ ਵੱਡਾ ਸਾਡਾ ਐਵੇਂ
ਨਾ, ਨਾ ਐਵੇਂ ਨੀ ਐਵੀਂ ਨੀ ਕੈਹਣਾ ਚਾਈਦਾ ਮਕਾਨ ਚੱਟਣਾ ਥੋੜੀ ਏ, ਬੰਦਾ ਪਿਆਰ ਨਾਲ ਬੁਲਾਏ ਏਈਓ ਬਹੋਤ ਹੁੰਦੈ।
ਕੋਈ ਤਾਂ ਤਾਈਤਾ ਮੈਂ ਤੁਆਨੂੰ ਕੈਹ ਰਈ ਆਂ ਓਹ ਤੁਸੀਂ ਮੇਰੇ ਕੋਲ ਵੀ ਰੋ
ਹਾਂਜੀ-ਹਾਂਜੀ ਜ਼ਰੂਰ, ਪਤੈ ਕੀ ਬੱਚੇੇ ਬੱਚੇ ਨਾਲ ਆਂਦੇ ਨਾ ਤੇ ਫੇਰ ਬੜਾ ਸ਼ੋਰ ਮੱਛਰਦੇਨੇ ਵੀ ਥੋੜਾ ਦਿਲ ਆਪਣਾ ਵੀ ਕਾੱਲਾ ਪੈਂਦੈਂ, ਬੱਚੇ ਸੈ਼ਤਾਨੀ ਬਹੋਤ ਕਰਦੇ ਨੇ।
ਚਲੋ ਬੱਚੇ ਤਾਂ ਕਰਦੇ ਈ ਨੇ, ਬੱਚਿਆਂ ਦੇਖੋ ਬੱਚੇ ਨੀ ਸੈ਼ਤਾਨੀ ਕਰਨਗੇ ਅਸੀਂ ਥੋੜੀ
ਹਾਂਜੀ, ਹਾਂਜੀ-ਹਾਂਜੀ, ਸਈ ਗੱਲ ਏ ਓ।
ਹੋਰ ਤੁਸੀਂ ਤਿਆਰ ਹੋਣਾ ਕੋਈ ਫੰਕਸ਼ਨ ਐ ਤੁਆਡੇ, ਜਾਂ ਵੈਸੇ ਹੀ ਤੁਸੀਂ ਵਾਲ ਕਟਾਣ।
ਨਈ-ਨੀ ਮੈਂ ਵੈਸੇ ਵਾਲ ਕਰਵਾ ਲੇ ਨੇ ਬੜਾ ਟਾਈਮ ਹੋ ਗਿਆ ਕਰਵਾ ਈ ਨੀ, ਮੈਂ ਕੇਆ ਚਲੋ ਮੈਂ ਓੱਨਾਂ ਕੋਲ ਪੁੱਛਣੀ ਆ। ਉੰਝ ਜਾਣ ਪਛਾਣ ਕੋਈ ਹੋਈ ਵਧੀਆ, ਤਾਂ ਕਰਕੇ ਫੇਰ ਮੈਂ ਤੁਆਨੂੰ ਫੋਨ ਮਿਲਾਆ ਸੀ।
ਨਈ ਕੋਈ ਨੀ ਤੁਸੀਂ ਇੱਥੇ ਮੈਂ ਅੱਜ ਈ ਜਾਣੇ ਆ ਪੁੱਛਣ ਨਈ ਤਾਂ ਓੱਨਾਂ ਕੋਲ ਨਾ ਬੁ ਬੁਕਿੰਗ ਵਗੈਰਾ ਲੈਣੀ ਪੈਂਦੀ ਏ।
ਹਾਂਜੀ।
ਹਾਂ ਤੇ ਮੈਂ ਜਾਂਣੀ ਆਂ ਪੁੱਛਣ ਤੁਸੀ ਕਿੰਨਾ ਟਾਈਮ ਤੁਸੀਂ ਐਥੇ ਹੈਗੇ ਓ ਹੋਰ
ਮੈਂ ਹਜੇ ਹੈਗੀ ਆਂ ਅਠਾਰਾਂ ਤਰੀਕ ਤੱਕ ਹੈਗੀ ਐ ਮੈਮ ਮੈਨੂੰ ਉਦੋਂ ਟਾਈਮ ਵਗੈਰਾ ਲੈ ਕੇ ਦੱਸ ਦੇਣਾ, ਡੇਟ ਵੀ ਦੱਸ ਦੇਣਾ ਕਦੋਂ ਬੁਲਾਏਗੀ ਓ ਮੈਨੂੰ। ਕਿਉਂਕਿ, ਪੈਹਲੇ ਇਹਨਾਂ ਕੋਲ ਲੈਣੀ ਪੈਂਦੀ ਨਾ ਅਮੋਏ ਅਪੋਇਮੈਂਟ।
ਹਾਂ ਉਹੀ ਤਾਂ ਹਾਂ ਬਿਲਕੁਲ ਐਦੇ ਕੋਲ ਨਾ ਵੈਸੇ ਟਾਈਮ ਨੀ ਹੁੰਦਾ ਹੁਣ ਕਦੇ ਨਾ। ਪੈਹਲੇ ਮਤਲਬ ਬ੍ਰਾਇਡਲਸ ਦੀ ਬੁਕਿੰਗ ਵਗੈਰਾ ਕਰਕੇ ਰੱਖੀ ਦੀ ਨਾਲੇ ਕੁਛ ਓਂਝ ਟਰੀਟਮੈਂਟਸ ਵਗੈਰਾ ਜ਼ਿਆਦਾ ਆਮ ਸਕੀਨ ਵਾਲਾ ਕੰਮ ਏ ਐਦਾ। ਮਤਲਬ ਸਕਿਨ ਵਗੈਰਾ ਜਿਨਾਂ ਦੀ ਐਕਨ ਵਗੈਰਾ ਹੁੰਦੇ ਨੇ ਓਹਨਾਂ ਦੇ ਫੇਸ਼ੀਅਲ ਵਗੈਰਾ ਲੇਜ਼ਰ ਟ੍ਰਰੀਟਮੈਂਟ ਵਗੈਰਾ ਕਰਦੀ ਐ, ਬਹੋਤ ਅੱਛੀ ਬਹੋਤ ਪ੍ਰਫੈਸ਼ਨਲ ਵਰਕਿੰਗ ਤੁਆਨੂੰ ਦੱਸੇ ਸੇਆ ਨਾ ਹੁਣੇ ਜਿਵੇਂ, ਹਾਂਜੀ।
ਚਲੋ ਵਧੀਆ, ਕੋਈ ਨੀ ਤੁਂਸੀ ਮੇਰੀ ਗੱਲ ਜ਼ਰੂਰ ਕਰਨਾ ਓਹਦੇ ਕੋਲ।
ਹਾਂਜੀ ਮੈਂ ਬਸ ਜਾਵਾਂਗੀ ਜੀ ਅੱਜ ਹੀ ਮੈਂ ਥੋੜੇ ਫਰੀ ਹੋ ਕੇ ਗੈਸਟ ਜਿਵੇਂ ਜਾ ਲੈਂਦੇ ਨੇ ਨਾ। ਮੈਂ ਜਾਂਣੀ ਆਂ ਓਦੇ ਕੋਲ, ਤੇ ਮੈਂ ਕਰਨੀ ਆ ਗੱਲ ਤੁਆਡੀ, ਬਾਕੀ ਤੁਸੀਂ ਮੈਨੂੰ ਫਾਈਨਲ ਆਪਣੀ ਡੇਟ ਦੱਸ ਦਿਓ ਤੁਸੀਂ ਕਦ ਤੱਕ ਹੈਗੇ ਹੋ ਫੇਰ ਮੈਂ ਉਹਨਾਂ ਨੂੰ ਫੋਨ ਕਰਦਾਗੀ ਉਹੀ ਇੰਨੇ ਡੇਟ ਤੇ
ਅਠਾਰਾਂ ਤਰੀਕ ਤੱਕ ਮੈਂ ਹੈਗੀ ਆ ਇੱਧਰ ਈ।
ਅੱਛਾ ਲਾਸਟ ਅਠਾਰਾਂ ਤੱਕ ਲੈਗੇ ਹੋ ਮਤਲਬ ਹੋਰ ਹਫ਼ਤਾ ਹੀ ਹੋ ਤੁਸੀਂ ਤਾਂ ਫਿਰ ਇੱਥੇ।
ਹਾਂਜੀ-ਹਾਂਜੀ ਹਫ
ਅੱਛਾ।
ਹਾਂਜੀ।
ਚਲੋ ਕੋਈ ਨੀ ਮੈਂ ਜਾਨੀ ਆ ਫੇਰ ਹੁਣੇ ਥੋੜ੍ਹੀ ਦੇਰ ਤਕ, ਫੇਰ ਮੈਂ ਤੁਹਾਨੂੰ ਦੱਸਾਂਗੀ। ਭਾਵੇਂ ਮੈਂ ਇਹਦਾ ਨੰਬਰ ਲੈ ਕੇ ਤੁਹਾਨੂੰ ਦੇ ਦਾਂਗੀ ਜਾਂ ਇੱਕ ਵਾਰੀ ਤੁਹਾਡੀ ਫੋਨ 'ਤੇ ਗੱਲ ਕਰਾ ਦਾਂਗੀ ਇਹਨਾਂ ਦੀ।
ਹਾਂਜੀ ਤੁਸੀਂ ਇੰਜ ਈ ਕਰ ਲੈਣਾ। ਤੁਸੀਂ ਮੇਰੀ ਗੱਲ ਕਰਾ ਦੇਣਾ। ਉੱਥੇ ਮੋੜ ਬਣੇਗਾ। ਚਲੋ ਫੇਸ਼ੀਅਲ ਵਗੈਰਾ ਵੀ ਕਰਾਲਾਂਗੇ।
ਨਹੀਂ ਉਹ ਤਾਂ ਦੇਖੋ ਹੁਣ ਤੁਸੀਂ ਨਹੀਂ ਹੁਣ ਪਾਰਲਰ ਗਏ ਓ ਡਿਸਕਾਊਂਟਸ ਵੀ ਚੱਲ ਰਹੇ ਮੈ ਲੱਗਦਾ ਉਹਦੇ ਨਾਲ ਦੇ।
ਅੱਛਾ, ਸਮਰ ਵੇਕੇਸ਼ਨ 'ਚ ਤੇ ਮੁਸ਼ਕ ਮੁਸ਼ਕਿਲ ਹੁੰਦੇ ਨੇ ਵਿਆਹ ਵਾਲੇ ਸੀਜ਼ਨ ਵਗੈਰਾ ਫਿਰ ਥੋੜਾ ਡਿਸਕਾਊਂਟ ਕਰਦੀਆਂ ਨੇ।
ਨਹੀਂ ਜਿਵੇਂ ਨਹੀਂ ਇਹਨਾਂ ਦੇ ਚਲਦੇ ਰਹਿੰਦੇ ਨੇ।
ਅੱਛਾ।
ਹਾਂ ਜਿਵੇਂ ਏਨਾਂ ਦਾ ਇੱਕ ਕੋਮਬੋ ਪੈਕ ਵੀ ਹੁੰਦੈ, ਕੁਝ ਜਿਵੇਂ‌ ਅ ਹੇਅਰ ਸਪਾ, ਹੇਅਰ ਸਪਾ ਕਰਾਓ, ਫਿਸ਼ ਪੈਡੀਕਿਓਰ, ਮੈਨੀਕਿਓਰ ਏਨਾਂ ਦਾ ਮਤਲਬ ਮੈਨੂੰ ਵੀ ਏਨਾਂ ਦਾ ਕੋ ਕੋੰਬੋ ਵਗੈਰਾ 'ਚ ਕੁਛ ਹੁੰਦਾ ਬੋਤ ਬੋਤ ਪ੍ਰੋਫੈਸ਼ਨਲ ਬੋਤ ਅ ਅੱਛਾ ਐਨਾਂ ਨੇ ਖੋਲਿਆ ਦੈ, ਜਿਵੇਂ ਵਧੀਆ ਸੈਲੋਨ ਹੁੰਦੇ ਨਾ ਓਵੇਂ ਖੋਲਿਆ ਦਾ ਐਨਾਂ ਨੇ।
ਅੱਛਾ-ਅੱਛਾ, ਚਲੋ ਕੋਈ ਨੀ, ਫੇਰ ਮੈਂ ਇੰਝੇ ਕਰਾਂਗੀ ਮੈਂ ਤੋਡੇ ਘਰ ਈ ਆਜ ਨੀ ਆ ਹੈ, ਤੁਹਾਡੇ ਨਾਲ ਈ ਚੱਲਣੀ ਆ ਮੈਂ।
ਤੁਸੀਂ ਅੱਜਕਾਲ ਜਦੋ ਵੀ ਤੁਵਾਡਾ ਚੱਕਰ ਲੱਗਦੈ ਤੁਸੀਂ ਆ ਜੋ ਫੇਰ ਭਾਵੇਂ ਕੱਠੇ ਚੱਲ ਪਵਾਂਗੇ ਨੀ ਤਾਂ ਮੈਂ ਇੱਕ ਵਾਰੀ ਵੈਸੇ ਪੁੱਛ ਆਨੀ ਆਂ, ਕੀ ਤੁਸੀਂ ਅਵੇਲੇਬਲ ਹੈਗੇ ਓ ਐਸ
ਕੋਈ ਨੀ ਤੁਸੀਂ ਅਪਣੀ ਗੈਸਟ ਅਟੈਂਡ ਕਰ ਲੋ ਉਸ ਤੋਂ ਬਾਦ ਫਰੀ ਹੋ ਕੇ ਚਲੇ ਜਾਣਾ।
ਹਾਂਜੀ-ਹਾਂਜੀ ਚਲੋ ਕੋਈ ਨੀ, ਹੋਰ। ਤੁਹਾਡੀ ਗੁੜੀਆਂ ਕੀ ਕਰਦੀ ਪਈ ਏ?
ਬਸ ਗੁੜੀਆਂ ਕਹਿ ਰਹੀ ਲੰਚ ਦਿਓ, ਭੁੱਖ ਲੱਗੀ ਏ, ਲੰਚ ਨੀ ਕੀਤਾ ਨਾ ਅੱਜ। ਨਾਸਤਾ ਵੀ ਨੀ ਕੀਤਾ ਸੀ।
ਹਾਂਜੀ ਬਸ ਉਹੀ ਟਾਈਮ ਹੋ ਗਿਐ ਨਾ ਹੁਣ ਬੱਚਿਆਂ ਦਾ। ਆਣ ਦਾ। ਨਾਲੇ ਬੱਚੇ ਓੰਝ ਖੇਡਦੇ-ਖੂਲਦੇ ਨੇ ਫੇਰ ਓ ਟਾਈਮ ਤਹਾਨੂੰ ਪਤੈ ਹੋ ਜਾਂਦੈ ਏਨੇ 'ਚ, ਭੁੱਖ ਲੱਗ ਪੈਂਦੀ ਏ ਬੱਚਿਆਂ ਨੂੰ। ਹਾਂਜੀ ਬਿਲਕੁਲ ਹੋਰ। ਬੇਟਾ ਤੁਹਾਡਾ ਠੀਕ ਏ?
ਹਾਂਜੀ ਬੇਟਾ ਮੇਰਾ ਠੀਕ ਏ ਉਹ ਵੀ ਬਸ ਅਪਣੀ ਮੇਰੀ ਕਜ਼ਨ ਹੈਗੀ ਓਥੇ ਤੇ ਉਹਨਾਂ ਦੇ ਘਰ ਬੱਚੇ ਨੇ ਉਹਦਾ ਦਿਲ ਉਥੇ ਈ ਲੱਗਦੈ ਉੱਥੇ ਈ ਰਹਿਦੈ।
ਹਾਂ ਉਹ ਫੇਰ ਪਤੈ ਕੀ ਹੁੰਦੈ ਬੱਚ ਉਹਨਾਂ ਦੇ ਹਾਂਣ ਦਾ ਹੋਣੈ ਨਾ ਕੋਈ ਓ
ਹੂੰ, ਆਹੋ ਉਹ ਦੇ ਬੜੇ ਸਾਰੇ ਹੈਗੇ ਨੇ ਬੱਚੇ। ਇਕੋ ਜੇ ਈ ਹੈਗੇ ਨੇ ਸਾਰੇ।
ਹੂੰ, ਬਸ ਫੇਰ ਓਹੀ ਤਾਂ। ਹੁਣ ਜਿਵੇਂ ਐਥੇ ਮੇਰੀ ਸਿਸਟਰ ਆਈ ਦੀ ਨਾ ਹੁਣ ਕਜ਼ਨ ਆਈ ਦੀ ਤੇ ਉਨਾਂ ਦੀ ਕੁੜੀਆਂ ਤੇ ਸਾਡੀ ਮਤਲਬ ਬੱਚੇ ਕੀ ਨਾ ਘਰ ਇੱਕੋ ਹਾਣਦੇ ਨੇ ਤੇ ਉਹ ਤਾਂ ਮਿਕਸਅਪ ਹੋਗੇ ਨੇ ਜਲਦੀ। ਹਾਂ, ਫੇਰ ਐਹੀ ਫ਼ਰਕ ਹੁੰਦਾ ਨਾ।
ਹਾਂ, ਅਸੀਂ ਚੱਲ ਵੱਡੇ ਤੇ ਗੱਲਾਂ ਕਰਕੇ ਅਸੀਂ ਮਿਕਸਅਪ ਕ ਹੋ ਜਾਂਣੇ ਆ ਬੱਚ ਸੰਦੇ ਵੇ ਖੇਲ ਨਾਲ ਈ ਮਿਕਸਅਪ ਹੁੰਦੇ ਨਾ ਖੇਲ ਖੇਲਦੇ ਨੇ ਹੂੰ।
ਹੋਰ ਦੱਸੋ?
ਬਸ ਵਧੀਆ, ਮੇਰਾ ਐ ਕੰਮ ਜ਼ਰੂਰ ਕਰਾਣਾ ਤੁਸੀਂ ਹੈ।
ਹਾਂ, ਕੋਈ ਨੀ ਮੈਂ ਬਸ ਅੱਜ ਤੁਸੀਂ ਮੈਨੂੰ ਦੱਸ ਦੋ, ਤੁਸੀਂ ਨਾਲ ਜਾਨਾ ਮੈਨੂੰ ਮੈਂ ਤਾਡੇ ਨਾਲ ਚੱਲ ਪਾਵਾਂਗੀ। ਤਾਂ ਫੇਰ ਮੈਂ ਕੱਲ ਪੁੱਛ ਆਂਵਾਂਗੀ ਮੈਨੂੰ ਸ਼ਾਮ ਤੀਨ ਕਨਫਰਮ ਕਰ ਦਿਓ ਕਿ ਤੁਸੀਂ
ਫਿਰ ਤੁਸੀਂ ਮੈਨੂੰ ਦੱਸ ਦੋ ਨਾ ਮੈਂ ਤੁਆਡੇ ਕੋਲ ਕਿਸ ਟੈਮ ਆਵਾਂ, ਹੁਣੇ ਆਵਾਂ, ਦੁਪੈਰ ਤੱਕ ਕਿ ਸ਼ਾਮ ਤੱਕ ਆਵਾਂ।
ਤੁਸੀਂ ਐ ਵੇਖੋ ਕੋ ਹੋਣ ਤਾ ਤੁ ਗੈਸਟ ਆਏ ਦੇ ਤੂਸੀ ਸ਼ਾਮ ਤੱਕਨ ਆਜੋ, ਛੇ-ਸੱਤ ਸਾਡ ਕੀ ਸਾਡੇ ਛੇ ਵਜੇ ਤੱਕਣ ਆ ਜੋ।
ਅੱਛਾ, ਚਲੋ ਠੀਕ ਏ ਇੰਜੇ ਕਰ ਲਾਂਗੀ ਮੈਂ ਹੂੰ। ਹੂੰ, ਹੋਰ ਤੁਸੀਂ ਕਦੋਂ ਚੱਕਰ ਲਾਣਾ?
ਬਾਸ ਕੈੰਦੀ ਪਈ ਬੜੀ ਜਲਦੀ ਆਵਾਂਗੀ।
ਅੱਛਾ।
ਹਾਂਜੀ। ਬਾਸ ਵੇਖੋ ਹੁਣ ਫੁਲਕਾ ਬਣਾਵਾਂ ਵਾਜ਼ ਆਏਗੀ ਅੰਦੋ ਰੋਟੀ ਪਾ ਦੋ।
ਹਾਂ, ਹਾਂਜੀ ਸਈ ਗੱਲ ਏ, ਆਵਾਜ਼ ਸਾਡੀ ਪਿਛੇ ਤਕ ਆ ਰੀ ਏ।
ਹਾਂਜੀ। ਬਸ ਓ ਕੀ ਕਵਾ ਮੈਂ ਬਸ ਓ ਕੈੰਦੇ ਰੋਟੀ ਸਬਜ਼ੀ ਬਣਾ ਆਈ ਸੀ ਮੈਂ। ਤੇ ਫੁਲਕੇ ਪਸੰਦ ਨੀ ਆੰਦੇ ਕਿਸੇ ਨੂੰ ਕਿ ਹੁਣ ਮੈਂ ਕੈ ਚਲੋ ਪਤਲੇ-ਪਤਲੇ ਬਣਾਣੀ ਆਂ ਨਾ ਐਥੇ ਮੇਰੀ ਮੰਮੀ ਬੜੇ ਮੋਟੇ-ਮੋਟੇ
ਬਸ ਇੰਝੇ ਈ ਏ, ਮਾਵਾਂ ਤੇ ਚੱਟੀ ਕਰਦੀਆਂ ਨੇ ਫਟਾਫਟ ਬਣਾ ਕੇ ਵੇਲੇ ਹੋਈਏ ਅਸੀ।
ਬਸ। ਬਸ, ਫੇਰ ਉਹੀ ਏ ਨਾ ਕੁੜੀਆਂ ਕੰਮ ਕਰਨ ਲਈ ਹੋ ਜੇ ਨਾ ਫੇਰ ਮਾਵਾਂ ਨੂੰ ਹੋ ਜਾਂਦਾ ਬਈ ਹਾਂ ਹੁਣ ਚਲੋ
ਧੀਆਂ ਹੀ ਕੰਮ ਕਰਨ ਫੇਰ, ਤਾਂ ਸਈ ਗੱਲ ਏ। ਕੋਈ ਨੀ ਤੁਹਾਡਾ ਵਿਆਹ ਹੋਏਗਾ ਨਾ ਤੁਹਾਡੀ ਮੰਮੀ ਕਹਾਂਗੇ ਨੌਕਰ ਨਾਲ ਦਿਓ, ਕਵਾਰਿਆ ਬੜਾ ਕੰਮ ਕਰਾਇਆ ਠੀਕ ਏ ਨਾ।
ਨਈ-ਨਈ ਐਸੀ ਕੋਈ ਗੱਲ ਨੀ ਕੰਮ ਤੋਂ ਕਾਦਾ ਕਤਰਾਨਾ, ਕੰਮ ਤਾਂ ਦੇਖੋ ਕਰਨਾ ਈ ਏ।
ਹਾਂਜੀ-ਹਾਂਜੀ। ਹੋਏ ਗੀ ਨਈ।
ਹਾਂ, ਤਾਂਹੀ ਬੰਦਾ ਸਈ ਰਹਿੰਦਾ ਚੱਲਦਾ-ਫਿਰਦਾ ਰਹਿੰਦਾ ਨੀ ਤਾਂ ਵੇ
ਹਾਂਜੀ।
ਕਰਨ ਵਾਲੀਆਂ ਜਿੰਮ ਜਾ ਕੇ ਆਪਣਾ ਸਈ ਹੁੰਦੀਆਂ ਨੇ, ਅਸੀਂ ਕਾਰ ਬੈਠੇ-ਬੈਠੇ ਦੂਜਾ ਕੰਮ ਕਰਕੇ ਸਈ ਹੋ ਜਾਂਦੇ ਆ ਨਈ?
ਸਈ ਗੱਲ ਏ, ਪਰ ਜਿੰਨੇ ਹੋਨਾਂ ਦਾ ਔਈ ਹੁੰਦਾ, ਅਸੀਂ ਤੇ ਕਰ ਕਰਕੇ ਥੱਕ ਗੇ ਆ।
ਹਾਂ। ਬਸ, ਫੇਰ ਉਹ ਨਾ ਅਪਨੇ ਅਪਨੇ ਸ਼ਰੀਰ ਦਾ ਹਿਸਾਬ ਹੁੰਦਾ ਚਲੋ ਅਸੀਂ ਉਝ ਫਿੱਟ ਤੇ ਹੈਗੇ ਆ ਨਾ। ਹੈ ਨਾ ਸਿੱਖ ਮਤਲਬ ਗੋਡੇ-ਗੁੱਡੇ ਸਾਡੇ ਸਈ ਚਲੋ ਫੇਰ ਓਕੇ, ਠੀਕ ਮੈਂ ਤੁਹਾਨੂੰ ਕਰਨੀ ਆ, ਫੁੱਲਕੇ ਬਨਾਦਾ।
ਹਾਂਜੀ-ਹਾਂਜੀ, ਠੀਕ।
ਔਕੇ, ਸਸ ਸ੍ਰੀ ਕਾਲ।